ਸਸਰਿਆ ਕਾਲ ਮੈਡਮ ਜੀ।
ਹੋਰ ਠੀਕ ਓ
ਆਹੋ
ਹੋਰ ਕੀ ਹਾਲ-ਚਾਲ?
ਬਸ ਵਧੀਆ ਤੁਸੀ ਸੁਨਾਓ।
ਬੱਚੇ ਠੀਕ ਨੇ
ਆਹੋ ਠੀਕ ਨੇ
ਹੋਰ ਘਰ ਪਰਿਵਾਰ ਸਾਰਾ ਵਦੀਆ
ਆਹੋ ਵਦੀਆ ਤੁਹਾਡਾ ਵਦੀਆ
ਆਹੋ ਵਦੀਆ ਪੈਣ ਜੀ
ਅੱਛਾ ਹੋਰ ਦੱਸੋ ਪੈਣ ਜੀ ਕੀ ਕਰ ਰਹੇ ਸੀ ਤੁਸੀ
ਹੋਰ ਵਦੀਆ ਪੈਣ ਜੀ ਤੁਸੀਂ ਦੱਸੋ
ਮੈਂ ਵੀ ਲੇਟੀ ਹੋਈ ਸੀ
ਅੱਛਾ ਹੋਰ ਕੰਮ ਕਾਰ ਹੋ ਗਿਆ ਬਈ
ਹਾਂ ਹੋ ਗਿਆ ਤੁਹਾਡਾ ਹੋ ਗਿਆ
ਅੱਛਾ ਆਹੋ ਮੈਂ ਹੁਨੇ ਹੁਨੇ ਕੱਪੜੇ ਧੋ ਕੇ ਆਈ ਆ
ਅੱਛਾ ਮੈਂ ਤੇ ਬਾਰਿਸ਼ ਆ ਰਹੀ ਸੀ
ਐਥੇ ਤੇ ਦੁੱਪ ਨਿਕਲੀ ਹੋਈ ਆ
ਅੱਛਾ ਇੱਥੇ ਤਾਂ ਬਾਰਿਸ਼ ਆ ਰਹੀ ਏ
ਅੱਛਾ ਮੈਂ ਤੇ ਹੁਨੇ-ਹੁਨੇ ਧੋ ਕੇ ਆਈ ਹਾਂ ਮੈਂ ਕੱਪੜੇ ਮੈਂ ਫ਼ੋਨ ਕਰਾ ਪੈਣ ਜੀ ਨੂੰ
ਅੱਛਾ
ਹੋਰ ਦੱਸੋ ਪੈਣ ਜੀ
ਹੋਰ ਤੁਸੀ ਦੱਸੋ ਮੈਂ ਤਾਂ ਵਦੀਆ
ਬਸ ਹੁਨ ਕਿਚਨ ਚ ਲੱਗੀ ਹੋਈ ਆ ਬਰਤਨ ਧੋ ਰਹੀ ਆਂ
ਅੱਛਾ ਕੀ ਬਨਾ ਰਹੇ ਔ
ਮੈਂ ਦੁਪਹਿਰੇ ਬਨਾਇਆ ਸੀ ਮੈਂ ਨਾ ਵਾਈਟ ਸੋਸ ਪਾਸਤਾ ਬਨਾਇਆ ਸੀ ਦੁਪਹਿਰੇ
ਉਹ
ਆਹੋ ਹੁਨ ਸ਼ਾਮ ਨੂੰ ਬਣਾਵਾਂਗੀ ਹੁਣ ਬਰਤਨ ਧੋ ਰਹੀ ਆ
ਅੱਛਾ
ਆਹੋ ਹੁਨ ਸ਼ਾਮੀ ਵੇਖਦੇ ਹਾਂ ਕੀ ਬਨਾਣਾ ਜੇ ਰਾਤ ਵਾਸਤੇ
ਅੱਛਾ ਮੈਨੂੰ ਵੀ ਬੜਾ ਚੰਗਾ ਲੱਗਦਾ ਵਾਈਟ ਸੌਸ ਪਾਸਤਾ
ਆਜੋ ਖਾਲੋ
ਮੈਂ ਕਦੇ ਘਰ ਨੀ ਬਣਾਆ
ਅੱਛਾ ਬਾਹਰੋਂ ਮੰਗਾਨੇ ਔ
ਆਹੋ
ਅੱਛਾ ਮੈਂ ਤੇ ਘਰ ਵੀ ਨਾ ਬਾਹਾਰੋਂ ਵਰਗਾ ਹੀ ਬਨਾਣੀ ਹਾਂ ਮੇਰੇ ਬੱਚੇ ਨੂੰ ਬੜਾ ਸਵਾਦ ਲੱਗਦਾ
ਕਿਵੇਂ ਬਣਾਉਂਦੇ ਹੋ ਤੁਸੀ
ਇਹੀਓ ਜੇਹੜੀ ਮਿਓਨੀਜ਼ ਤੇ ਕ੍ਰੀਮ ਅਮੂਲ ਫਰੈਸ਼ ਕਰੀਮ ਨੀ ਹੁੰਦੀ
ਆਹੋ
ਉਹਨੂੰ ਚੰਗੀ ਤਰ੍ਹਾਂ ਨਾ ਕਢਾਈ ਚ ਜਿਵੇਂ ਡਾਲ ਦਿਓ ਪਹਿਲਾਂ
ਅੱਛਾ।
ਨਹੀਂ ਪਹਿਲਾਂ ਦੁੱਧ ਡਾਲ ਦਿਓ ਸਿੰਪਲ ਦੁੱਧ ਓਦਾ ਉਹਨੂੰ ਜਿਵੇਂ ਗਰਮ ਬੜਕਣ ਦਉ ਥੋੜੀ ਦੇਰ ਫਿਰ ਪੂਰਾ ਬੜਕ ਜਾਵੇ ਨਾ ਤਾਂ ਉਹਦੇ ਚ ਇਹ ਅਮਲ ਫ੍ਰੈਂਸ਼ ਕਰੀਮ ਪਾ ਦਿਉ ਤੇ ਮਿਓਨਿਸ ਪਾ ਦਿਓ ਹਨਾ ਫਿਰ ਮਜਰੇਲਾ ਚੀਜ਼ ਪਾ ਦਿਓ।
ਅੱਛਾ।
ਤੇ ਫਿਰ ਸਾਰੀ ਸਬਜ਼ੀਆਂ ਜਿਹੜੀ ਤੁਸੀਂ ਕੱਟਣੀ ਹੈ ਜਿਵੇਂ। ਸ਼ਿਮਲਾ ਮਿਰਚ ਹੋ ਗਈ ਪਿਆਜ ਟਮਾਟਰ। ਹਨਾ ਔਰ ਮਸ਼ਰੂਮ ਵਗੈਰਾ ਹੋ ਗਏ।
ਹਾ।
ਠੀਕ ਹੈ ਤੇ ਉਹ ਚਿਲੀ ਜਿਹੜੀ ਵੀ ਤੁਸੀਂ ਸੋਸ ਸੂਸ ਪਾਣੀ ਤੇ। ਉਹ ਪਾ ਦਿਓ ਉਹਦੇ ਵਿੱਚ। ਚ ਫਿਰ ਥੋੜ੍ਹੀ ਦੇਰ ਉਹਨੂੰ ਵੜਕਣ ਦਿਓ ਤੇ ਉਹ ਥੋੜ੍ਹੀ ਗਲ ਜਾਵੇਗੀ। ਤਾਂ ਫਿਰ ਉਹਦੇ ਵਿੱਚ ਨਾ ਜਿਹੜਾ ਪਾਸਤਾ ਬੋਇਲ ਕੀਤਾ ਤੁਸੀਂ ਉਹ ਉਹਨੂੰ ਪਾ ਦਿਓ।
ਅੱਛਾ।
ਤੇ ਉੱਪਰੋਂ ਹੋਰ ਚੀਜ਼ ਵਗੈਰਾ ਪਾ ਦਿਓ ਚਿਲੀ ਫਲਿਕਸ। ਪਾ ਦਿਓ ਸੋਸਾ ਪਾ ਦਿਓ ਬੜਾ ਵਧੀਆ ਬਣਦਾ ਵਾ। ਆਨਾ ਤੁਸੀਂ ਕਦੇ ਮੈਂ ਤੁਹਾਨੂੰ ਖਵਾਵਾਂਗੀ ਮੈਨੂੰ ਦੱਸਣਾ ਮੈਂ ਪਹਿਲਾਂ ਹੀ ਬਣਾ ਕੇ ਰੱਖ ਲਾਗੀ।
ਆਹੋ ਆਵਾਗੇ।
ਆਹੋ ਭੈਣ ਜੀ ਹੋਰ ਤੁਸੀਂ। ਕੀ ਬਣਾ ਲੈਨੇ ਉ ਘਰ ਬਾਹਰ ਵਰਗਾ।
ਮੈਨੂੰ ਤਾਂ ਜ਼ਿਆਦਾ ਕੁਛ ਆਉਂਦਾ ਨੀ ਮੈਂ ਅਹ ਹਲਕੀ ਫੁਲਕੀ। ਰੋਟੀ ਸਬਜ਼ੀ ਕਰ ਲੈਂਦੀ ਆ ਬਸ।
ਅੱਛਾ-ਅੱਛਾ ਬਾਹਰੋਂ ਹੀ ਮੰਗਵਾਉਂਦੇ ਹੋ ਤੁਸੀਂ ਫਿਰ।
ਹਾਂ।
ਅੱਛਾ-ਅੱਛਾ। ਹੋਰ ਸੁਣਾਓ ਭੈਣ ਜੀ।
ਮੈਂ ਵੀ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਏ।
ਅੱਛਾ।
ਹੋਰ ਕੀ ਕਰ ਰਹੇ ਹੋ।
ਮੈਂ ਬਸ ਬੈਠੇ ਸੀ।
ਸਾਡੇ ਇੱਥੇ ਤੇ ਇੰਨੀ ਭੀੜ ਲੱਗੀ ਹੋਈ ਏ ਉਹ ਪਾਰਕ। ਚ ਤੇ ਉਹ ਨਿਊਜ਼ ਆ ਰਹੀ ਹੋਣਗੀ ਤੁਹਾਡੇ ਉੱਥੇ ਵੀ।
ਆਹੋ ਉਹ ਆ ਰਹੀ ਆ।
ਆਹੋ ਅਸੀਂ ਤੇ ਇੱਥੇ ਹੀ ਰਹਿੰਦੇ ਹਾਂ ਨਾ ਤੇ। ਤੇ ਬੜੀ ਭੀੜ ਏ ਬੜੀ ਭੀੜ ਏ ਬਾਹਰ ਨਿਕਲਣ ਦਾ ਤੇ ਮੋਹਲ ਹੀ ਕੋਈ ਨੀ।
ਆਹੋ।
ਸਾਰੇ ਗਏ ਹੋਏ ਨੇ।
ਆਹੋ ਮੇਰੇ ਬੱਚੇ ਵੀ ਜਿੱਦ ਕਰਦੇ ਸੀ ਕਿ ਅਸੀਂ ਜਾਣਾ ਗਿਆਰਵੀਂ ਚ ਪੜ੍ਹਦੇ। ਕੁੜੀ ਉਹਨੇ ਵੀ ਮੈਡੀਕਲ ਲਿੱਤੀ ਹੋਈ ਵਾ। ਤੇ ਬੱਚਿਆਂ ਨੂੰ ਹੁਣ ਦਾ ਤੇ ਹੈ ਹੀ। ਉਹ ਵੀ ਨੀਟ ਦੀ ਤਿਆਰੀ ਕਰ ਰਹੀ ਸੀ ਕਹਿ ਰਹੀ ਸੀ ਮੈਂ ਕਰਾਂਗੀ।
ਅੱਛਾ।
ਆਹੋ ਕਹਿੰਦੀ ਸੀ ਜਾਣਾ ਏ। ਮੈਂ ਕਿਹਾ ਨਹੀਂ ਪਤਾ ਨੀ ਉੱਥੇ ਕੀ ਕਰ ਦੇ। ਉਹਨਾਂ ਦਾ ਕੋਈ ਭਰੋਸਾ ਏ।
ਓਏ
ਆਹੋ, ਇੰਨੀ ਪੁਲਿਸ, ਏਨੀ ਪੁਲਿਸ ਖੜੀ ੲੇ ਨਾ ਜਗਾ-ਜਗਾ ਤੇ ਪੁਲਿਸ ਖੜੀ ਏ ਏਥੇ
ਆ ਹੋ ਪੁਲਿਸ ਵੀ ਬੱਚੇਆਂ ਨੂੰ ਮਾਰਦੇ ਪਈ ਐ
ਆਹੋ ਬੜਾ ਬੁਰਾ ਹਾਲ ਕੀਤਾ ਹੋਆ ਵਾ ਨੈੱਟ, ਨੈੱਟ ਬੰਦ ਕਰ ਦਿੱਤਾ ਵਾ ਓਥੇ
ਓਹੋ ਜੈਮਅਪ ਲਗਾ ਦਿੱਤਾ ਹੁਣ
ਆਹੋ ਏਥੇ ਵੀ ਕੈ ਰੇ ਨੇ ਕਿ ਸਾਰਾ ਨੈੱਟ ਨੂੰਟ ਬੰਦ ਕਰ ਦੇਆਗੇ ਸਾਰੀ ਜਗਾ ਤੇ, ਆਹੋ ਪਤਾ ਨੀ, ਉਨੂੰ ਚੁੱਕ ਕੇ ਕਿੱਥੇ ਲੈ ਗੇ ਨੇ
ਆਹੋ
ਹੁਣ ਤਕ ਦ, ਆਹੋ ਹੁਣ ਤਕ ਪਤਾ ਈ ਨੀ ਚੱਲੇਆ
ਆਹੋ
ਕਮਾਲ ਹੋ ਗੀ ਐ ਵੈਸੇ, ਪਤਾ ਨੀ ਕੀ ਹੁੰਦਾ ਪੇਆ ਸਾਡੇ ਦੇਸ਼ ਚ
ਆਹੋ, ਪੇਪਰ ਲੀਕ ਹੁੰਦੇ ਪਏ ਨੇ ਕੁਛ ਕਰਦੇ ਇਨੀ
ਆਹੋ ਬੱਚੇਆਂ ਦਾ ਭਵਿੱਸ਼ਯ ਖਰਾਬ ਕਰਦੇ ਨੇ, ਹੋਰ ਕੀ ਕਰ ਦੇ
ਆਹੋ
ਆਪ ਤੇ ਪੜੇ-ਲਿਖੇ ਹੈਗੇ ਨੀ, ਅੇਨੇ
ਓਹੋ ਆਪਣੇ ਬੱਚੇਆ ਨੂੰ ਤੇ ਬੱਰ ਭੇਜ ਦਿੰਦੇ ਨੇ ਪੜਨ ਵਾਸਤੇ।
ਕੀ ਕੈ ਰੇ ਓ
ਮੈਂ ਕੈ ਰੇਆ ਅਪਣੇ ਬੱਚੇਆਂ ਨੂੰ ਤੇ ਬਾਰ ਪੜ੍ਹਨ, ਵਾਸਤੇ ਬੋਲ ਭੇਜ ਦਿੰਦੇ ਨੇ
ਆਹੋ।
ਓ
ਤੇ ਜਿਨਾਂ ਕੋਲ ਨੀ ਹੈਗਾ ਓ ਤੇ ਇੱਥੇ ਈ ਕਰਾਂਗੇ ਨਾ ਪਰ ਐ ਸਮਝਦੇ ਈ ਨੀ
ਆਹੋ
ਹੋਰ ਦੱਸੋ ਭੈਣ ਜੀ
ਫੇਰ ਕੀ ਬਸ
ਮੈ ਗੁਰਦੁਆਰੇ ਜਾਣਾ ਸੀ ਸਵੇਰੇ ਅੱਜ, ਮੈ ਗੁਰਦੁਵਾਰੇ ਵੀ ਨੀ ਗਈ।
ਏਨੀ ਭੀੜ ਏ, ਏਥੇ ਏਨੀ ਭੀੜ ਏ
ਅੋਰ ਕਯਾ
ਆ, ਆਓ ਸ਼ਾਮੀ ਵੇਖਾਗੇ
ਅੱਛਾ
ਆਓ ਨਾ, ਜਿੰਮ ਗਈ ਆ ਮੈਂ ਅੱਜ
ਅਛ
ਆਹੋ ਬੱਚੇਆ ਦੀ ਸਕੂਲ ਦੀ ਵੀ ਛੁੱਟੀ ਸੀ ਅੱਜ
ਆਹੋ, ਇੱਥੇ ਵੀ ਛੁੱਟੀ ਸੀ ਅੱਜ
ਛਾ ਹੋਰ ਦੱਸੋ ਭੈਣ ਜੀ
ਹੋਰ ਰੋਜ਼ ਕੱਪੜੇ ਵੀ ਮੈਲੇ ਹੋ ਜਾਂਦੇ ਨੇ, ਰੋਜ਼ ਹੀ ਮਸ਼ੀਨਾਂ ਲਾਣੀਆ ਪੈਂਦੀਆਂ ਨੇ।
ਹਾਂ ਮੌਸਮ ਵੀ ਖ਼ਰਾਬ ਹੈਗਾ, ਕਦੇ ਬਾਰਿਸ਼ ਆ ਜਾਂਦੀ ਕਈ
ਗਰਮੀ ਵੀ ਏ ਨਾ, ਖਿੱਚ- ਖਿਚ ਆਲਾ ਮੌਸਮ ਏ, ਤੇ ਕੱਪੜੇ ਪਸੀਨਾ ਆਉਂਦਾ ਇਨਾ। ਕੋਈ ਇੱਕ ਦਿਨ ਤੋਂ ਵੱਧ ਪਾਏ ਨਹੀਂ ਜਾਂਦੇ।
ਆਹ ਹਾਂ। ਮੈਂ ਵੀ ਦੋਣੇ ਸੀ ਪਰ ਇੱਥੇ ਬਾਰਿਸ਼ ਆਂਦੀ ਪਈਏ।
ਅੱਛਾ -ਅੱਛਾ ਕੱਲ ਧੋ ਲੈਣਾ।
ਆਹਾ, ਕੱਲ ਵੀ ਨੀ ਪਤਾ ਕੱਲ ਵੀ ਬਾਰਿਸ਼ ਆਵੇ ਸਾਰਾ ਦਿਨ।
ਆਹੋ ਹੁਣ ਤਾਂ ਲੱਗੀ ਰਹਿਣਗੀ ਬਾਰਿਸ਼ਾਂ ਵੀ।
ਹਾਂ- ਹਾਂ। ਗਰਭ ਇਤਨੀ ਹੈਗੀ ਆ ਤਾਂ ਬਾਰਿਸ਼ ਆਦੀ।
ਆਹੋ, ਮੀਂਹ ਪੈ ਰਿਹਾ ਤਾਂ ਅੱਜ ਵੀ ਠੰਡ ਇਨਾ ਮੌਸਮ ਨਹੀਂ ਬਣਦਾ ਪਿਆ।
ਹਾਂ।
ਗੁੰਮਸ -ਗੁੰਮਸ ਜੀ ਲਗਦੀ ਏ।
ਆਹੋ, ਸਿਰ ਸਿਰ ਪੀੜ ਹੋ ਰਿਹਾ ਗਰਮੀ ਕਰਕੇ। ਹੂੰ ਸੁਤੀ ਪਈ ਸੀ ਮੈਂ, ਮੈਂ ਕਿਆ ਥੋੜਾ ਜਿਹਾ ਸੌ ਜਾ।
ਆਹੋ।
ਫਿਰ ਕੰਮ ਕਰਾਂਗੇ।
ਆਹੋ।
ਸਾਰਾ ਦਿਨ ਸਾਨੂੰ ਹੀ ਕੰਮ ਕਰਨਾ ਪੈਂਦੈ।
ਆਹੋ ਇਹ ਤਾਂ ਗੱਲ ਹੈ, ਹੋਰ ਕੌਣ ਕਰੂਗਾ।
ਹਾਂ। ਅਸੀਂ ਬੈ
ਕਰਨਾ ਤੇ ਹੈ ਈ, ਲੇਟ ਕਰੋ ਚਾਹੇ ਸਵੇਰ। ਕਰੋ ਕਰਨਾ ਤੇ ਪੈਣਾ ਹੀ ਏ।
ਆਹੋ।
ਹੋਰ ਸਾਡੇ ਘਰੇ ਨਾ ਚੁਈਆਂ ਬੜੀਆ। ਹੈਗੀਆਂ ਨੇ, ਚੂਈਆਂ ਹੋਈ ਪਈਆਂ ਨੇ ਇੰਨੀਆਂ, ਚੂਹੇ ਵੀ ਚੂਹੀਆਂ ਵੀ।
ਪਿੰਜਰਾ ਲੈ ਆਉ।
ਆਹੋ ਪਿੰਜਰਾ ਲਿੱਤਾ ਹੋਇਆ ਏ, ਉਹ ਫਸਦੀਆਂ ਈ ਨੀ।
ਆਹੋ ਬੜੀ
ਮੈਂ ਕਿਹਾ ਕੋਈ ਦਵਾਈ ਦੁਵਾਈ ਪਤਾ ਤੁਹਾਨੂੰ, ਜਿਹੜੀ ਕਹਿੰਦੇ ਨੇ ਕੋਈ ਦਵਾਈ ਪਾਓ ਤੇ ਚੂਹੇ ਆਪੇ ਬਾਹਰ ਚਲੇ ਜਾਂਦੇ ਨੇ, ਲਿਤੀਆ ਏਤੁਸੀਂ ਕਦੇ?
ਮੈਂ ਲਿੱਤੀ ਤੇ ਨੀ, ਪਰ ਮੇਰੇ ਨਾਲ ਦੇ ਘਰ ਹੈ ਨਾ ਪੜੋਸੀ ਹੈਗੀ ਏ, ਉਹ ਬੜੇ ਉਹਦੇ ਘਰ ਬੜੇ ਚੂਹੇ ਨੇ। ਤੇ ਉਹ ਲਾਦੀ ਹੈ ਕੋਈ ਦਵਾਈ, ਮੈਂ ਦੱਸ ਦਾਂਗੇ ਤੁਹਾਨੂੰ ਪੁੱਛ ਕੇ।
ਆਹੋ ਉਹਨੂੰ ਨਾ ਪੱਕਾ ਪੁੱਛ ਕੇ ਮੈਨੂੰ ਦੱਸਣਾ, ਮੇਰਾ ਤੇ ਬੜਾ ਜੀਣਾ ਹਰਾਮ ਕੀਤਾ ਮੈਂ ਸਾਰਾ ਕੁਛ ਕਰ ਬੈਠੀਆ। ਤੇ ਸਾਡੇ ਉਥੇ ਦਵਾਈ ਵੀ ਮੈਂ ਲੈ ਕੇ ਆਈ ਸੀ, ਪਰ ਉਹਦੇ ਨਾਲ ਕੋਈ ਫ਼ਰਕ ਹੀ ਨਹੀਂ ਪਿਆ।
ਅੱਛਾ, ਕੋਈ ਨਾ ਮੈਂ ਦੱਸਦਾ ਗੀ ਤੈਂ।
ਆਹੋ, ਜ਼ਰੂਰ ਦੱਸਣਾ ਭੈਣ ਜੀ।
ਹਾਂ ਹੋ।
ਹੋਰ
ਵਧੀਆ।
ਤੁਆਡਾ ਕੰਮ। ਕੰਮ ਕਾਰ ਹੋ ਗਿਆ ਸਾਰਾ। ਕੰਮ ਕਾਰ ਹੋ ਗਿਆ ਸਾਰਾ।
ਨਾ ਬਰਤਨ ਧੋ ਰੀਆਂ ਕਿਚਨ ਵਿੱਚ ਲੱਗੀ ਹੋਈਆਂ, ਹੁਣ ਸ਼ਾਮੀ ਰਾਤ ਦੀ ਰੋਟੀ ਬਣਾਵਾਂਗੀ। ਬੱਚੇ ਕੈ ਰੇ ਨੇ ਕੀ ਆਲੂ ਦਾ ਘੋਲ ਬਣਾ ਦਿਓ।
ਅੱਛਾ
ਓ ਜੇੜਾ ਲੰਗਰਾਂ 'ਚ ਨੀ ਮਿਲਦਾ ਗੁਰਦਵਾਰੇ 'ਚ।
ਆਹੋ
ਓ ਬੜਾ ਸਵਾਦ ਲੱਗਦਾ ਬੱਚਿਆਂ ਨੂੰ ਮੇਰੇ।
ਆਹੋ ਮੈਂ ਵੀ ਬਣਾਦੀ ਆਂ।
ਆਹੋ ਮੈਨੂੰ ਵੀ ਬੜਾ ਸਵਾਦ
ਆਹੋ ਚੰਗਾ ਭੈਣ ਜੀ ਫੇਰ ਤੁਸੀਂ ਮੈਨੂੰ ਦੱਸਣਾ, ਓ ਚੂਇਆ ਵਾਲੀਆਂ ਦਵਾਈਆਂ ਓ ਪੁੱਛਕੇ ਕੇ ਓਨਾਂ ਨੂੰ।
ਆਹੋ ਦੱਸ ਦਾਂ
ਤੇ ਫੇਰ ਮੈਂ ਵੀ ਲਾ ਲਾਂਗੀ ਬੜਾ ਜੀਣਾ ਹਰਾਮ ਕੀਤਾ ਹੋਇਆ ਮੇਰਾ ਰੋਜ਼ ਈ ਏਨੀ ਏਨੀ ਚੂਈਆਂ ਪਤਾ ਨੀ ਕਦੇ ਕਦੇ ਕੁੱਝ ਤੇ ਪਾੜ ਵੀ ਜਾਂਦੀਆਂ ਨੇ ਖਾ ਜਾਂਦੀਆਂ ਨੇ।
ਆ
ਚਲੋ ਦੱਸ ਦਾਂਗੀ ਤੁਆਨੂੰ।
ਆਹੋ ਜ਼ਰੂਰ ਦੱਸਿਆ ਜੇ ਮੈਨੂੰ।
ਆਹੋ ਦੱਸਦਾ ਗੀ।
ਆਹੋ ਦੱਸਣਾ ਮੈਨੂੰ ਫਿਰ ਚੰਗਾ, ਸਾਸਰੀਆ ਕਾਲ।
ਹਾਂਜੀ ਭੈਣ ਜੀ, ਸ਼ਾਸਰੀਆ ਕਾਲ।